ਹੈਲੋ।
ਹੈਲੋ ਹਾਂਜੀ ਸਤਿ ਸ਼੍ਰੀ ਅਕਾਲ।
ਸਤਿ ਸ੍ਰੀ ਅਕਾਲ ਜੀ ਠੀਕ ਠਾਕ ਓ।
ਹਾਂਜੀ ਵਧੀਆ ਤੁਸੀਂ ਸੁਣਾਓ?
ਬਸ ਜੀ ਵਧੀਆ ਵਧੀਆ ਹੋਰ ਫਰੀ ਸੀ,
ਹਾਂਜੀ ਫ੍ਰੀ ਸੀ
ਠੀਕ ਹੈ ਜੀ ਮੈਂ ਵੀ ਫ੍ਰੀ ਸੀ ਮੈਂ ਕ ਕੋਲ ਕਰ ਲਈਏ
ਹਾਂਜੀ ਹਾਂਜੀ
ਹਾਂਜੀ।
ਹੋਰ ਮੌਸਮ ਕਿੱਦੈ ਦੈ?
ਮੌਸਮ ਤੇ ਅੱਜ ਏਦਾਂ ਹੀ ਹੋਇਆ ਤਾ ਜੀ, ਖ਼ਰਾਬ ਹੀ ਹੋਇਆ ਤਾ ਮੌਸਮ।
ਬਾਰਸ਼ ਹੋਆ ਮਾਰੀਏ ਨਾ
ਹਾਂਜੀ ਹਾਂਜੀ ਹਾਂਜੀ
ਹ ਸੁ
ਹੋਰ ਜੀ ਅੱਜ ਕੱਲ੍ਹ ਦੇ ਹੋਰ ਅੱਜ ਕੱਲ ਦੇਖੋ ਐਕਸਰਸਾਈਜ਼ ਬੜੀ ਇੰਪੋਰਟੈਂਟ ਹੋ ਗਈ ਹੈ,
ਹਾਂਜੀ ਹਾਂਜੀ
ਤੁਸੀਂ ਆਪਣਾ ਫਿਟਨੈਸ ਵਗੈਰਾ ਕੀਤੀ ਦੀ ਹੈ ਜੋਇਨਿੰਗ ਯੋਗਾ ਵਗੈਰਾ ਕਰਦੇ ਹੋ,
ਨਹੀਂ ਮੇਰਾ ਤੇ ਵੈਸੇ ਹੀ ਸਟਿਚਿੰਗ ਵਗੈਰਾ ਦਾ ਕੰਮ ਹੈ ਉਹਦੇ ਚ ਟਾਈਮ ਲੱਗ ਜਾਂਦਾ ਮੈਨੂੰ ਸਾਰਾ ਟਾਈਮ ਮੇਰਾ ਉਹਦੇ 'ਚ ਨਿਕਲ। ਜਾਂਦੈ।
ਓਕੇ ਜੀ ਓਕੇ ਜੀ, ਅੱਜ ਦੇ ਟਾਈਮ ਤੇ ਨਈੰ ਨਈੰ ਐਕਸਰਸਾਈਜ਼ ਬਹੁਤ ਇੰਪੋਰਟੈਂਟ ਐ, ਆਪਨਾ
ਹਾਂਜੀ ਉਹ ਤੇ ਐ, ਇਹ ਵੀ ਇਹ ਵੀ ਬਹੁਤ ਕਰਨਾ ਪੈਂਦਾ ਐ, ਇਹਨਾਂ ਦੇ ਸਟਿਚਿੰਗ ਵਗੈਰਾ ਆ ਜਾਂਦੀ ਐ, ਉਹ ਵੀ ਬਹੁਤ ਜ਼ਰੂਰੀ ਏ।
ਹਾਂਜੀ, ਜੀ-ਜੀ। ਨਹੀਂ ਦੇਖੋ ਨਾ ਫਿਟਨਸ ਦੇ ਨਾਲ ਫਿਟਨੈਸ ਦਾ ਬਹੁਤ ਫਾਇਦਾ ਯਾ। ਤੇ ਐਕਰਸਾਈਜ਼ ਦਾ ਵੀ ਬਹੁਤ ਵੋਕਿੰਗ ਕਰੋ ਆਪਨਾ, ਅੱਛੀ ਡਾਇਟ ਲਓ।
ਹਾਂਜੀ, ਹਾਂਜੀ।
ਹਾਂਜੀ, ਤੁਸੀਂ ਆਪਣਾ ਸਵੇਰੇ, ਬੰਦਾ ਜਿਵੇਂ ਸਵੇਰੇ ਉੱਠੇ ਆਪਣਾ, ਵੋਕ ਵਗੈਰਾ ਕਰਦੇ ਥੋੜ੍ਹੀ
ਉਹ ਤੇ ਕਰ ਲੈਂਨੇ ਆ, ਉਹ ਤੇ ਜਾਂਦੇਈ ਆ, ਉਹ ਤੇ ਥੋੜ੍ਹਾ ਬਹੁਤਾ ਟਾਈਮ ਕੱਢਣਾ ਪੈਂਦੈ। ਉਹ ਤੇ ਸਵੇਰ ਨੂੰ ਆਪਾਂ ਕਰਨਾ ਹੀ ਤੜਕੇ ਉੱਠ ਕੇ ਪੰਜ ਕੁ ਵਜੇ, ਨਹਾ ਧੋ ਆਪਣਾ ਫਿਰ ਵੋਕ ਕਰਨ ਜਾਣਾ, ਕਿਉਂਕਿ ਸਾਰਾ ਦਿਨ ਬਹਿ ਬਹਿ ਵੀ ਬੰਦਾ ਬੋਰ ਹੋ ਜਾਂਦੈ, ਸਟਿਚਿੰਗ ਕਰਨੀ ਸਾਰਾ ਦਿਨ
ਹਾਂਜੀ ਜਿਹੜੀ ਅੱਜ ਕੱਲ੍ਹ ਆਪਾਂ ਖਾਂਦੇ ਆਂ ਨਾ, ਸਮਾਨ, ਉਹ ਬਹੁਤ ਉਹਨਾਂ ਦੀਆਂ ਲਾਵਤਾਂ ਵਗੈਰਾ ਆ ਰਹੀਆਂ ਅੱਜ ਕੱਲ। ਤੇ ਇਹ ਏਸੇ ਕਰਕੇ ਫੇਰ ਬਿਮਾਰੀਆਂ ਵੀ ਲੱਗਦੀਆਂ ਸਾਡੇ ਸਰੀਰ ਨੂੰ, ਫਿਰ ਇਹਦਾ ਇਲਾਜ ਸਹੀ ਫਿਟਨ ਫਿਟਨਸ ਸਹੀ ਹੋਣੀ ਚਾਹੀਦੀ ਆਪਨੀ, ਆਪਣਾ ਐਕਸਾਈਜ ਕਰੇ ਨਾ ਬੰਦਾ, ਜਿੱਦਾਂ ਯੋਗਾ ਕਰ ਲ ਥੋੜੀ ਬਹੁਤੀ
ਬੱਜ ਜਾਂਦਾ ਨਾ ਖਾਣਾ ਖੂਣਾ ਅੱਜ ਕੱਲ ਦੇਖ ਅੱਜ ਕੱਲ ਦੇ ਖਾਣੇ ਚ ਹੈ ਹੀ ਨਹੀਂ ਓਦਾਂ ਦੇ ਪਹਿਲੇ ਵਾਰੇ ਰਏ ਨੀਂ, ਸਭ ਹੈਲਥ ਵਧੀ ਹੋ ਗਏ ਨੇ
ਸਾਰੇਲ ਹੋ ਗਏ ਨੇਲ ਫੂਡ ਤੇ, ਹੈਲਦੀ ਫੂਡ ਤੁਾਨੂੰ ਵੇਖ ਕੇ ਖਾਣਾ ਪਏਗਾ ਕਿਹੜਾ ਹੈਲਦੀ ਐ, ਕਿਹੜਾ ਅਨਹੈਲਦੀ ਐ, ਪਹਿਲੇ ਸਾਰੇ ਹੈਲਦੀ ਹੁੰਦੇ ਸੀ। ਹੁਣ ਤੇ ਅਨਹੈਲਦੀ ਹੋ ਗਏ ਸਾਰੇ?
ਬਹੁਤ ਅੱਜ ਕੱਲ੍ਹ ਦੇ ਉਹ ਚੀਜ਼ ਪ੍ਰੋਟੀਨ ਨੀ ਹੈਗੀ ਅੱਜਕਲ ਤੇ, ਜਿਹੜੀ ਚੀਜ਼ ਖਾਓ ਉਹਦੇ ਚ ਮਿਕਸ ਮਿਲਾਵਟ ਹੋਈ ਦੇ ਸਾਰੀ ਚੀਜ਼ ਥੈਂ
ਠ ਠੀਠ ਹਮ
ਕੋਈ ਨਹੀਂ
ਹਾਂਜੀ, ਮੈਦਾ, ਮੈਦਾ ਨਾ ਅੱਜ ਕੱਲ ਮਾਰਕੀਟ ਵਿੱਚ ਜ਼ਿਆਦਾ ਯੂਜ ਹੋ ਰਿਹਾ। ਬਹੁਤ
ਹਾਂਜੀ, ਪਰ ਤਕਰੀਬਨ ਲੋਕ ਖਾਨ ਵਾਲੇ ਇਹੀ ਚੀਜ਼ ਖਾ ਰਏ ਨੇ। ਉਹ ਸੋਚ ਰਹੇ ਨੇ ਕਿ, ਸਾਡੇ ਏਤੇ ਬਹੁਤ ਅੱਛਾ ਐ। ਕਈ ਖਾ ਰਏ ਨੇ। ਬਹੁਤ ਤੇ ਕਈਆਂ ਕਈ ਸੋਚ ਰਹੇ ਨੇ, ਕਿ ਸਾਡੇ ਆਸਤੇ ਬਹੁਤ ਗ਼ਲਤ ਹੈਗੈ
ਗਲਤੀ ਹੈ ਜੀ, ਵਧੀਆ ਤੇ ਕੁਛ ਨੀ ਗਾ ਆਪਣਾ, ਸਾਡੀ ਫਿਟਨਸ ਤੇ ਫ਼ਰਕ ਪੈਂਦਾ ਯਾ।
ਤੇ ਬਹੁਤ ਡਿਸ਼ ਅੱਛੀ ਹੈਗੀ ਏ
ਨਹੀਂ ਹਾਂਜੀ, ਖਾਣ ਵਾਲੇ, ਤੇ ਸਾਰਾ ਕੁਛ ਹੀ ਸੋਚਦੇ, ਉਹਨਾਂ ਨੂੰ ਜੋ ਮਰਜ਼ੀ ਮਿਲਜੇ ਉਹਹੀ ਪਰ ਸਾਡੀ ਫਿਟਨੈਸ ਤੇ ਫ਼ਰਕ ਪੈਂਦਾ ਹੈ ਨਾ
ਹਾਂਜੀ- ਹਾਂਜੀ।
ਭਾਵੇਂ ਅਸ ਅਸੀਂ ਕਿਉਂ ਨਾ ਹੋਇਯੇ, ਭਾਵੇਂ ਕੋਈ ਵੀ ਹੋਏ, ਹੋਰਾਂ ਵੀ ਤੇ ਫਿਟਨੈਸ ਸਾਰਿਆਂ ਨੂੰ ਰੱਖਣੀ ਜ਼ਰੂਰੀ ਆ ਫਿਟਨਸ। ਹੁਨ ਦੇਖ ਲਓ ਤੁਸੀਂ ਆ ਤੁਹੀ ਵੱਡੇ ਲੋਕ ਵੇਖ ਲੋ ਜਿਹੜੇ, ਜਿਹੜੇ ਆਪਨਾ ਫਿਲਮੀ ਇੰਡਸਟਰੀ ਚ ਕੰਮ ਕਰਦੇ ਨੇ ਇਹਨਾਂ ਦੀ ਫਿਟਨਸ, ਨਹੀਂ ਕੋਈ ਕਹਿ ਸਕਦਾ? ਜਾਂ ਸੱਠ ਪੈਂਠ ਸਾਲ ਦੇ ਹੇਗੇ ਨੇ।
ਓ ਪਹਿਲੀਆਂ ਖਰਾਕਾਂ ਨੇ ਨਾ, ਅੱਜ ਕੱਲ ਦੀ ਖਰਾਕ ਚ ਤੇ ਕੋਈ ਲੱਗੇਗਾ ਹੀ ਨਹੀ ਓਦਾ ਦਾ
ਨਹੀਂ ਨਹੀਂ ਉਹ ਅੱਜ ਕੱਲ੍ਹ ਦੇ ਟਾਈਮ ਦੇ, ਨੇ ਉਹ ਵੀ ਪਰ, ਉਹ ਉਹ ਵੀ ਤੇ ਅੱਜ ਅੱਜ ਕੱਲ ਦੇ ਟਾਈਮ ਦੇ ਸਮਾਨ ਪਰ ਪਰ ਉਹਨਾਂ ਨੇ, ਐਕਸਰਸਾਈਜ਼ ਨੂੰ ਬੜਾ ਫੋਲੋ ਕੀਤਾ, ਦਾ ਆ
ਕਰਨ ਵਾਲੇ ਕਰ ਲੈਂਦੇ ਨੇ, ਕਰਨ ਵਾਲੇ ਕਰਦੇ ਹੂ, ਹੁਣ ਜਿਨਾਂ ਨੂੰ ਘਰ ਚ, ਟਾਈਮ ਮਿਲੇਗਾ ਤੇ ਉਹ ਜਾਣਗੇ, ਜਿਹਨਾਂ ਨੂੰ ਨਹੀਂ ਮਿਲੇਗਾ, ਉਹ ਕਿੱਦਾਂ, ਕਰ ਲਣਗੇ ਤੇ ਹੈ ਨਾ
ਉਹਨ ਦਾ, ਮੇਨ ਕੰਮ ਹੀ ਇਹੀ ਹੈ ਨਾ, ਆਪਣਾ ਕਦੀ ਕੋਈ ਫਿਲਮ ਚ, ਮੋਟੇ ਹੋ ਜਾਣਾ ਐਕਸਰਸਾਈਜ਼ ਕਰਕੇ, ਕੋਈ ਫਿਲਮ ਚ ਪਤਲੇ ਹੋ ਜਾਣਾ ਕਹੀ, ਫਿਰ ਉਹ ਆਪਣੇ ਬੋਡੀ ਨਾਲ, ਚੇਂਜ ਪਰਚੇਂਜ ਕਰਦੇ ਰਹਿੰਦੇ, ਬਾਕੀ ਐਕਸਸਾਈਜ਼ ਨਾਲ ਸਰੀਰ, ਨਾਲੇ ਸਾਡਾ ਫੇਸ ਵੀ, ਸਹੀ ਰਹਿੰਦਾ ਆ, ਹਾਂਜੀ
ਸੋੜੀਆਂ ਸਹੀ ਰਹਿੰਦੀ ਏ, ਆਪਣਾ ਸੁਰ ਤੋਂ ਹੀ, ਰੁਟੀਨ ਰੁਟੀਨ, ਬਣਿਆ ਰਹਿੰਦਾ?
ਹਾਂਜੀ- ਹਾਂਜੀ
ਐਕਸਰਸਾਈਜ਼, ਕਰਨ ਨਾਲ, ਬੰਦਾ
ਹੋਣੀ ਚਾਹੀਦੀ ਹੈ, ਰਨਿੰਗ ਵਗੈਰਾ ਵੀ, ਰਨਿੰਗ ਵਗੈਰਾ ਵੀ, ਜ਼ਰੂਰੀ ਆ ਕਰਨੀ, ਚਾਹੀਦੀ ਫਿਟਨੈਂਸ
ਅੱਜ ਕਲ ਸਭ ਕੁਛ ਜ਼ਰੂਰੀ ਹੋ ਗਿਆ
ਹਾਂਜੀ
ਹੁਣ ਤਕਰੀਬਨ, ਫ਼ੋਨ ਬਹੁਤ ਜ਼ਰੂਰੀ ਹੋ ਗਏ ਨੇ, ਔਨਲਾਈਨ ਕੰਮ, ਹੋ ਗਏ ਨੇ ਸਭ ਦੇ
ਹਾਂਜੀ ਹਾਂਜੀ
ਜ਼ਰੂਰ
ਹੋਰ ਆਪਣਾ, ਤੁਸੀਂ ਤੁਸੀਂ ਫੋਲੋ ਕਰਦੇ ਹੋ, ਕੁਛ
ਹਾਂਜੀ
ਤੁਸੀਂ, ਕੀ ਫੋਲੋ ਕਰਦੇ ਹੋ ਐਕਸਰਸਾਈਜ ਵਿਚ, ਕਿਦਾ
ਐਕਸਸਾਈਜ਼, ਚ ਮੈਂ ਤੇ ਜ਼ਿਆਦਾ ਹਜੇ ਵੋਕ, ਕਰ ਸਕਦੀ ਹਾਂ, ਮੈਂ ਹੋਰ ਕੁਛ ਨੀ ਕਿਉਂਕਿ ਮੈਂ ਵਜ਼ਨ ਵਗੈਰਾ, ਨਈ ਨਾ, ਚੁੱਕ ਸਕਦੀ
ਹੁ ਤਦ ਕਰਕੇ
ਠੀਕ ਹੈ, ਆਪਾਂ ਵੀ ਹੁਣ ਜਿੱਦਾਂ ਪਰ ਇਹ, ਹੁਣ ਥੋੜਾ ਫੈਕਟਰੀ ਕੰਮ ਕਰ ਲਈ ਦਾ ਫਿਰ ਸ਼ਾਮੀ, ਫਰੀ ਹੋ ਕੇ ਥੋੜੀ ਦੇਰ ਜਿਮ ਕਰ, ਆਨੇ ਆ
ਉਹ ਤੇ, ਫਿਰ ਥੋੜਾ ਬਹੁਤਾ ਮੈਨੂੰ ਵੀ ਟਾਈਮ ਕੱਢ ਕੇ ਕਿ ਬੱਚਿਆਂ ਵਿੱਚ ਪੜ੍ਹਾਉਣਾ ਵੀ ਪੈ ਜਾਂਦਾ ਹੈ, ਸਟਿਚਿੰਗ ਵੀ, ਕਰਨੀ ਪੈਂਦੀ ਹੈ। ਅ ਕਮ ਨੇ ਨਾ ਕਿਉਂਕਿ ਬੱਚੇ ਵੈਸੇ ਵੀ ਪੜ੍ਹਦੇ ਨਹੀਂ ਹੈਗੇ, ਜਦੋਂ ਤੱਕ ਕੋਈ ਉਨ੍ਹਾਂ ਨੂੰ ਨਾ ਉਠਾਏ ਉਹਨਾਂ ਨੇ ਲਗਾਈ ਨਹੀਂ ਹੋਈ, ਕਹਿੰਦੇ ਘਰ ਹੀ ਪੜ੍ਹਨਾ
ਕਿਹੜੀ ਕਲਾਸ ਦੇ ਨੇ ਬੱਚੇ?
ਮੇਰੇ ਕਹਿ ਤੇ ਰਹੀ ਛੋਟਾ ਹੈ ਤੇ ਇੱਕ ਸੈਕਿੰਡ।
ਠੀਕ ਹੈ ਜੀ।
ਤੁਹਾਨੂੰ ਪਤਾ ਹੈ, ਜੋ ਪੜ੍ਹਾਈ ਹੁਣ ਆ ਰਹੀ ਹੈ, ਉਹ ਪਹਿਲਾਂ ਸਾਡੇ ਟਾਈਮ ਵਿੱਚ ਨਹੀਂ ਸੀ। ਅੱਜ-ਕੱਲ੍ਹ ਬੱਚਿਆਂ ਨੂੰ ਬਹੁਤ ਕੁਝ ਪਹਿਲਾਂ ਹੀ ਆ ਗਿਆ ਹੈ, ਐਡਵਾਂਸ ਵਿੱਚ। ਹਾਂਜੀ ਹਾਂਜੀ, ਤੇ ਸਾਰਾ ਕੰਮ ਆਨਲਾਈਨ ਹੈ।
ਸਾਰਾ ਕੰਮ
ਵਗੈਰਾ ਬਣਾਏ ਨੇ, ਸਾਰੇ ਆਨਲਾਈਨ ਹੋ ਗਏ ਨੇ, ਅ ਕਰ, ਮੈਂ ਕਿਹਾ ਹੁਣ, ਪ੍ਰੋਜੈਕਟ ਬਣਾਏ ਨੇ ਬੱਚਿਆਂ ਦੇ ਔਨਲਾਈਨ ਆਏ ਨੇ, ਸਾਰਾ ਸਿਲੇਬਸ ਓਨਲਾਈਨ ਆਇਆ।
ਹਾਂਜੀ -ਹਾਂਜੀ ਠੀਕ ਹੈ, ਕੁਛ ਨਾ ਕੁਛ ਕਰਦੇ ਰਹਿਣਾ, ਚਾਹੀਦਾ ਹੈ ਠੀਕ ਹੈ। ਕੋਛ ਨਾ ਕੋਛ ਕਰਦਾ ਰੈਣਾ
ਕਿਉਂਕਿ, ਬੱਚਿਆਂ ਕੋਲੋ ਤੇ ਪ੍ਰੋਜੈਕਟ ਬਣਦੇ ਨਈ ਹੈ,, ਉਹ ਤੇ ਮਾਵਾਂ ਵਾਸਤੇ ਦਿੱਤੇ ਹੁੰਦੇ ਉਹਨਾਂ ਨੇ ਕਿ, ਮਾਵਾਂ ਬਣਾਉਣਗੀਆਂ ਬੱਚਿਆਂ ਕੋਲ ਏਡੀ ਏਡੀ ਅ ਸੀਨਰੀਆਂ, ਵਗੈਰਾ ਕੁਛ ਬਣਦੀਆਂ ਨੇ, ਕੁੱਛ ਨਈ ਬਣਦੀਆਂ, ਆਪ ਨੂੰ ਹੀ ਬਣਾਣਾ ਪੈਂਦਾ
ਏ ਤਾਂ, ਜੀ ਅਵੇਂ
ਖ਼ਰਚੇ ਬਹੁਤ ਨੇ, ਬਹੁਤ ਖ਼ਰਚੇ ਹੋ, ਗਏ ਨੇ ਪਹਿਲੇ ਨਹੀਂ ਸੀਗੇ ਅੱਜ ਕਲ ਦੇ ਹੁਣ ਤੇ ਬਹੁਤ ਖ਼ਰਚਾ ਹੋ ਗਿਆ
ਸਹੀ ਗਲ ਹੈ, ਪਹਿਲੇ ਏਕ ਹੋ ਕੇ ਹੁੰਦੀ ਇੱਕ ਸਬਜੈਕਟ ਦੀ ਇੱਕ ਬੁੱਕ ਹੁੰਦੀ ਸੀ ਹੁਣ ਤੇ
ਚਾਰ-ਚਾਰ ਸੌ ਦੀਆਂ ਹਾਂ। ਸਾਡੇ ਟਾਈਮ ਤੇ ਨਹੀਂ ਸੀ ਨਾ, ਹੁੰ ਤਾਂ ਬਹੁਤ ਹੋ ਗਿਆ। ਸਾਡੇ ਟਾਈਮ ਤੇ! ਇੱਕ ਵਾਰੀ ਵਿੱਚ, ਲੈਣੀਆਂ ਬੁੱਕਸ ਤੇ ਕਿੰਨਾ-ਕਿੰਨਾ ਟਾਈਮ ਚਲਾ ਲੈਣੀਆਂ? ਹੁਣ ਤਾਂ ਹਰ ਸਾਲ ਬੱਚਿਆਂ ਦੀਆਂ ਬੁੱਕਸ ਬਦਲ ਜਾਂਦੀਆਂ ਨੇ। ਚਾਹੀਦੀ ਹੈ, ਸਾਡੇ ਟਾਈਮ ਤੇ ਇੱਧਰੋਂ ਦੀ ਨਹੀਂ ਸੀ। ਲੈ ਲਈ, ਦੂਸਰੇ ਨੂੰ ਕੰਮ ਆ ਗਈ।
ਹਮ
ਅੱਜ-ਕੱਲ੍ਹ ਤਾਂ ਇੱਕ ਵਾਰੀ ਪੜ੍ਹੀਆਂ ਕਿਤਾਬਾਂ ਮੁੜ ਚੱਲਦੀਆਂ ਨਹੀਂ ਹੈ।
ਸਹੀ ਗੱਲ ਹੈ ਜੀ, ਨੈਕਸਟ ਈਅਰ ਲਈ ਜਲਦੀ ਆਉਂ
ਹੋਹੀ ਤੇ ਕੋਈ, ਦਿੱਕਤ ਆ ਗਈ ਨਾ ਹੁਣ ਸਕੂਲਾਂ ਦਾ ਖ਼ਰਚਾ ਬਹੁਤ ਏ, ਫੀਸਾਂ ਹੀ ਨੀ ਮਾਣ ਬਹੁਤ ਈ ਸੁਆਦ ਏ,
ਹੋਰ ਫਿਰ ਤੁਸੀਂ ਇੱਧਰ ਗੋਲਡਨ ਟੈਂਪਲ ਆਪਣਾ ਅਨੰਦਪੁਰ ਸਾਹਿਬ ਗਏ ਸੀ।
ਹਾਂਜੀ ਹਾਂਜੀ।
ਫਿਰ ਬਾਏ ਟਰੇਨ ਗਏ ਹੋਣੇ ਓ।
ਹਾਂਜੀ ਹਾਂਜੀ।
ਠੀਕ ਆ ਜੀ ਠੀਕ ਫੇਰ ਤੁਸੀਂ ਆਂਦੇ ਫਤਿਹਹਗੜ੍ਹ ਸਾਹਿਬ ਵੀ ਰੁਕੇ ਸੀ।
ਹਾਂਜੀ-ਹਾਂਜੀ ਗਏ ਸੀ ਓਥੇ ਵੀ।
ਠੀਕ ਐ।
ਜਾਣਾ ਫੇਰ ਮੈਂ ਕਿਹਾ ਚਲੋ ਹੁਣ ਘੁੰਮ ਹੀ ਆਨੇ ਆ ਲੰਬੇ ਟੂਰ ਤੇ। ਮੁੜ ਫੇਰ ਛੁੱਟੀਆਂ ਚ ਜਾਇਆ ਜਾਣਾ। ਹੁਣ ਛੁੱਟੀਆਂ ਹੈਗੀਆਂ ਤੇ ਘੁੰਮਣ ਦੇ ਆ ਵਿੱਚ ਤੁਹਾਨੂੰ ਪਤਾ ਵੱਡੇ ਸਕੂਲਾਂ ਚ ਫੇਰ ਵੈਸੇ ਬੱਚਿਆਂ ਨੂੰ ਛੁੱਟੀਆਂ ਨੀ ਮਿਲਦੀਆਂ।
ਹਾਂਜੀ ਨਹੀਂ ਮਿਲਦੀਆਂ।
ਹੂੰ, ਤਕਰੀਬਨ ਕੰਮ ਬਹੁਤ ਸਿਲੇਬਸ ਨੂੰ ਦਿੰਦੇ ਐ। ਬਹੁਤ ਸਿਲੇਬਸ ਹੁੰਦਾ ਬੱਚਿਆਂ ਦਾ।
ਉਹ ਕੰਪਲੀਟ ਕਰਾਉਂਦੇ, ਕਰਾਉਦੇ ਕਰਾਉਂਦੇ ਕਿੱਥੇ, ਪਹੁੰਚ ਜਾਂਦਾ ਬੰਦਾ। ਉਹੀ ਆਪਾਂ, ਸੋਚ ਸੋਚ ਕੇ ਹਰਿਆਨ ਹੁੰਨੇ ਆ ਕਿ, ਜਿਹੜਾ
ਇਹਨਾਂ, ਦੇ ਸਕੂਲ ਚ, ਹਾਂਜੀ ਹਾਂਜੀ
ਜਿਹੜਾ ਸਾਨੂੰ ਕੰਮ ਆਉਂਦਾ ਸੀ। ਪੰਜਵੀ ਛੇਵੀ ਚ, ਦੂਜੀ ਤੀਜੀ ਚ, ਬੱਚਿਆ ਲੱਗਿਆ ਦਾ ਸੰਟੈਂਸ ਬਣਾਉਣੇ ਹੈ, ਬਣਾਓ ਉਹ ਬਣਾਓ
ਨਹੀਂ, ਇਹਨਾਂ ਦੇ ਸਕੂਲ ਚ ਸਪੋਰਟਸ ਵਗੈਰਾ ਵੀ ਹੈਗੀ ਆ ਬਤਿਆ ਦੀ ਹਾਂ ਤੇ ਵਧੀਆ ਆ ਇਹਨਾਂ ਨੂੰ ਸਪੋਰਟਸ ਲੈ ਕੇ ਦੇਣਾ ਫਿਟ ਰਹਿੰਦਾ ਆ ਸਰੀਰ ਉਹਦੇ ਨਾਲ
ਹਾਂਜੀ।
ਜਾਨ ਬਣੀ ਰਹਿੰਦੀ ਹੈ।
ਹਾਂਜੀ, ਉਹ ਤੇ ਹੈ
ਹਾਂਜੀ
ਸਭ ਕੁਛ ਹੈਗਾ ਬਾਕੀ ਇਹ ਨਾ ਸਕੂਲਾਂ ਵਾਲਿਆਂ ਨੇ ਹੁਣ ਬਹੁਤ ਹਰ ਇੱਕ ਚੀਜ਼ ਚ ਨਾ ਬਹੁਤ ਪੈਸਾ। ਕੁਛ ਵੀ ਆਪਾਂ ਛੇੜਦੇ ਆ ਨਾ ਉਹਦੇ ਚ ਬਹੁਤ ਉਹ ਹੈਗਾ।
ਹਾਂਜੀ,
ਮਤਲਬ ਕੁਛ ਕਰਾਨੇ ਆ ਬੱਚਿਆਂ ਨੂੰ ਪੇਮੈਂਟ ਬਹੁਤ ਜ਼ਿਆਦਾ ਉਹਨਾਂ ਚ ਕੋਈ ਵੀ ਆਪਾਂ ਸਬਜੈਕਟ ਲੈ ਦਈ ਏ ਜਾਂ ਕੁਛ ਲੈ ਦਈ ਏ ਕਰਨ ਚ ਸਾਰੀਆਂ ਚ ਪਹਿਲੇ ਪੇਮੈਂਟ ਕਰੋ ਇਹ ਕਰੋ ਉਹ ਵੀ ਕਰਨੀ
ਜੀ ਜੀ ਸਾਰਿਆਂ ਇਹ ਤੇ ਸਾਰਿਆਂ ਲਈ ਹਾਂਜੀ ਇਹ ਤੇ ਹੁਣ ਸਾਰਿਆਂ ਲਈ ਹੀ ਹੋ ਗਿਆ ਕੋਈ ਨੀ ਹੈ ਵੀ ਇਹਨਾਂ ਨੇ। ਸਕੀਮਾਂ ਜ ਚਰਾਈ ਦੀਆਂ
ਉਹ ਸਕੀਮਾਂ ਇਹਨਾਂ ਨੇ ਚਲਾਈ ਦੀਆਂ ਤੇ ਪਰਸ਼ਾਨ ਮਾਂ ਪਿਓ ਹੁੰਦੇ ਨੇ
ਸਹੀ ਕੰਮ ਆ ਹਾਂਜੀ
ਹੋਰ
ਹੋਰ ਤੁਸੀਂ ਆਪਣਾ ਡਾਇਟ ਵਗੈਰਾ ਫੋਲੋ ਕਰਦੇ ਹੋ
ਹਾਂਜੀ।
ਡਾਈਟ ਕਰਦੇ ਹੋ ਫੋਲੋ ਡਾਈਟ
ਡਾਇਟ ਹਾਂਜੀ ਕਰਦੇ ਹਾਂ, ਮੇਰੀ ਗੱਲ ਸੁਣ ਕੋਲ ਆ ਰਹੀ ਹੈ ਸਤਿ ਸ਼੍ਰੀ ਅਕਾਲ
ਹਾਂਜੀ।
ਮੈਨੂੰ ਕੋਲ ਆ ਰਹੀ ਹੈ ਬਾਅਦ ਚੋਂ ਕਰਦੀ ਹਾਂ ਸਤਿ ਸ਼੍ਰੀ ਅਕਾਲ
ਠੀਕ ਹੈ ਜੀ।